ਹੈਲੋ ਮੈਂ ਕਿਹਾ ਚਲੋ ਥੋੜੀ ਦੇਰ ਮੈਂ ਗੱਲ ਕਰਨਾਂ। ਫਿਰ ਬਾਅਦ ਚੋਂ ਕਾਕਾ ਤੰਗ ਕਰੇਗਾ।
ਹੋਰ ਨੀ ਠੀਕ ਹੈ।
ਹੋਰ?
ਬਸ ਵਧੀਆ।
ਉਹਨਾਂ ਨਾਸ਼ਤਾ ਕਿੱਧਰੋਂ ਬਾਹਰੋਂ ਹੀ ਕਰੋਗੇ ਨਾ।
ਉਹਹ ਚਨਗਦ ਵੇ ਨਾ।
ਅਰੇ ਪਤਾ ਕੀ ਕਰੋ ਜਿਹੜਾ ਅ ਰੋਟੀ ਵਾਲੇ ਆਉਦੇ ਨੇ ਨਾ ਜਿਵੇਂ
ਕਰ ਬਾ ਜੀ ਉਹ ਆ।
ਨੂੰ ਥੋੜੇ ਸ਼ਹਿਡ ਤੇ ਹੋ ਕੇ ਗੱਲ ਕਰ ਲ
ਹਾਂ ਕੋਈ
ਮੈਂ ਕਿਹਾ ਘਦੀ ਪਈ ਰੋਟੀ ਟਟੀ ਦਾ ਵੇਖ ਲੈਣਾ ਨਾ ਜਿਵੇਂ
ਸਮਝ ਗਿਆ। ਮੈਂ ਹ ਬੇ ਨਾ ਹੁਣ ਕਿਧਰੇ। ਇਹਨਾਂ ਕੋ ਪੁੱਛਾਂ ਗਾ। ਭਈਆਂ ਨੂੰ ਜ਼ਿਆਦਾ ਪਤਾ ਹੁੰਦਾ।
ਆਹੋ। ਬ ਮੈਂ ਤਾਂ ਬਨਾ ਹੋਇਆ ਆੁਟੇ ਦੀ ਹੀ ਰੋਟੀ ਹੋਏ।
ਹਾਂ।
ਕਿਉਂਕਿ ਨਾ ਚਾਵਲ। ਤੇ ਆਲੂ ਨਾਲੀਸ਼ੂ ਕਰਵਾ ਦੇ ਲਈਏ ਮੰਮੀ ਨੇ ਉਹੀਯੋ। ਖਾਏ ਸੀ ਉਸ ਦਿਨ ਪਰਸੋਂ ਰਾਤੀ।
ਹਾ।
ਹਮ।
ਹਮ ਬਹ ਕਿ।
ਹਮ। ਯਾਰ ਯੂਰਨੀ ਫੋਨ ਆਇਆ ਕਿਸੇ ਦੇ?
ਲੋ ਨਾਲੇ ਆ ਦਿਨ ਲ ਆ ਗਈ
ਹੈਲੋ ਸਾਈਟ ਤੇ ਹੋ ਜਾਓ ਨਾ ਥੋਹੜਾ ਗੱਲ ਕਰਨੀ ਸੀ ਮੈਂ। ਮੈਂ ਕਹਿਦੀ ਆ ਫੇਿਰ ਯਾਰ ਦੋਸਤ ਦੇ ਫੋਨ ਨੀ ਆਏ?
ਨਾ ਕੁਝ ਦੇ ਹੱਲਿਆ ਉਹਨਾਂ ਨੂੰ ਪਤਾ ਹੀ ਨ ਹੈਗਾ।
ਅੱਛਾ। ਅੱਛਾ ਤੇ ਉਹਨੂੰ ਨਾ ਪਤਾ ਲੱਗਣ ਦੇਣਾ। ਪਾਲਸ਼ ਚਨ। ਉਹਦੇ ਕਰ ਲੈ ਨੂੰ।
ਨਾ-ਨਾ ਨਾ। ਉਹ ਦਿੱਲੀ ਗਿਆ ਦਾ। ਜੱਸਾ ਹਾਂ
ਉਹ ਵੀ ਨਾਨਕੇ।
ਹਮ ਨਾਨਕੇ।
ਅੱਛਾ।
ਨਾਨਕ ਨੀ ਪਤਾ ਨੀ ਕੋਈ ਕੰਮ ਗਿਆਣਾ
ਅੱਛਾ-ਅੱਛਾ। ਕਾਰ ਲਈਏ। ਓਹ ਥੋਡੀ
ਨਹੀਂ -ਨਹੀਂ- ਨਹੀਂ ਪਤਾ ਨਹੀਂ ਕਹਿਦੇ ਤੇ ਗਿਆ। ਮੇਰੇ ਨਾਲ ਨੀ ਹੈ ਕਿਧਰੇ ਨਾਲ ਕਿਧਰੇ ਗਿਆ ਹੋ।
ਹੂੰ,
ਹੂੰ,
ਹੋਰ ਔਰ ਇਹਨੂੰ ਤੇ ਬੜੀ ਖੁੱਲੀ ਜਗ੍ਹਾ ਮਿਲੀ ਘੁੰਮੀ ਜਾਂਦਾ ਐ ਘੁੰਮੀ ਜਾਂਦਾ ਰਾਤੀ ਗੱਦਿਆਂ ਦੇ ਉੱਤੇ ਟੱਪ ਨੱਚ ਪਤਾ ਨੀ ਕੀ -ਕੀ ਲੱਗਿਆ ਹੈਂ ਇਹਨਾਂ ਦੇ
ਪਹਿਲਗਾਮ ਜਾ ਆਵਾਂ ਮੈਂ
ਹਜੇ ਤੇ ਨੀ ਹਜੇ ਤੇ ਆਪ ਹੀ ਮਛਰਦਾ ਪਿਆ। ਪਤਾ ਨੀ ਕੋਈ ਬੱਚਿਆਂ ਦਾ ਕਲਰ ਹੈਗਾ ਸੀ। ਤੇ ਉਹ ਇੰਨੇ ਤੇਜਸ ਨੇ ਛੇੜਿਆ ਹੋਣਾ ਉਹ ਖੋਲਿਆ ਹੋਣਾ ਉਹ ਪੱਕੇ ਰੰਗ ਨੀ ਹੁੰਦੇ ਜਿਹੜੇ ਉਹ ਲਾਗੇ ਤੇ ਜੇ ਅਸੀ ਅੱਖ ਚ ਪੈ ਗਿਆ।
ਹੂੰ,
ਮੈ ਮੂੰਹ ਪਿੰਡੋ ਸਾਰਾ ਨੀਲੋ ਨੀਲਾ ਹੋਇਆ ਪਿਆ, ਰੰਗ ਨਾਲ ਚਲੋ,
ਹੂੰ,
ਤੇ ਇਹ ਵੀ ਨਾਲ ਸੀ ਸ਼ੁਕਰ ਐ ਇਹਨੇ ਇਹਨੂੰ ਕਿੱਥੇ ਨੀ ਲੱਗਿਆ। ਉਹਨੇ ਫਿਰ ਬੜਾ ਮਾਰਿਆ ਕੁੱਟਿਆ ਟਿਆ
ਹਾਂ,
ਅੰਹਾ,
ਹਾਂ, ਹੁਣ ਸਿਰ ਖਾ ਗਿਆ ਲਾਈਟ ਹੀ ਲਾਈਟ। ਕਰੇਗਾ ਓਹ ਬਸ ਲਾਈਟ ਜਾਗੀ। ਹਾਂ, ਹਾਂ, ਮੈਂ ਕੇ ਜਾਏ ਸੀ ਨਾ ਦੇ ਇੱਧਰ ਲਾਈਟ ਬੰਦ ਕਰਕੇ ਬੈਠੀ ਹੋਈ ਸੀ ਨਾ। ਹੋਰ ਕਰ ਲੈਣਾ ਸੀ ਉਹਨੂੰ ਵੀ ਫੋਨ ਕਰ ਲੈਣਾ ਹਾਲ- ਚਾਲ ਪੁੱਛ ਲੈਣਾ, ਹੈਲੋ -ਹੈਲੋ,
ਹੈਲੋ,
ਹੈਲੋ,
ਅਹਂ।
ਹੈਲੋ, ਮੈਂ ਕਿਹਾਹਿ ਜ ਉਹਨਾਂ ਨੂੰ ਵੀ ਫੋਨ ਕਰਕੇ ਕੇ ਅ ਗੱਲ ਕਰ ਲੈਣਾ ਪੁੱਛ ਲੈਣਾ ਹਾਲ ਚ।
ਕਿਨਾ ਨੂੰ
ਹਾਂ। ਹ ਦ ਨੇ
ਹਾਂ।
ਨੈਨਸੀ ਨੈਨਸੀ ਨੂੰ ਕਰ ਲੈਣਾ ਵ। ਮਾਮੀ ਦਾਲ। ਚੱਲ ਪੁੱਛ ਲੈਣਾ ਹਮ ਆਹੋ।
ਅ ਦੇ
ਹਾਂ। ਨੈਨਸੀ। ਰਾਜਨ।
ਅੱਛਾ।
ਮੈਂ ਵੀ ਨੈਨਜੀ ਨੂੰ ਕਰਾਂਗੀ। ਦੁਪਹਿਰੇ ਕਰਾਂਗੇ ਫੋਨ ਫੇਰ ਪੁੱਛਾਂਗੀ ਜੀ। ਚਾਚੀ ਦਾ ਹਾਲ ਚਾਲ ਫੇਰ ਉਹ ਬੁਲਾਨ ਕਿਤੇ ਸ਼ਾਮੇ ਕੀ ਪਤਾ ਜਾਈਏ। ਸ਼ ਸ਼ਾਇਦ। ਪੱਕਾ ਨੀ ਹੈ ਹੁਣ ਚ ਬੜੀ ਗਰਮੀ ਹੋ ਗਈ ਆ ਗਈ। ਕਿਸ ਇਹ ਨਾ ਪੈਟ ਚ ਲੈ ਵੀ ਆਇਆ।
ਵ ਵ।
ਹਮ ਬਸ ਤਾਂਹੀ ਤੇ ਮੈਂ ਫਟਾਫਟ ਬਰਸ਼ ਕੀਤੀ ਤਾਂਸੀ ਹਾਂ।
ਪਹਿਲਾਂ ਦਿਨ ਭੈਡੀ
ਉਹ ਤੇ ਕੀ ਸਵੇਰ ਨਾ ਪੈਰਿਸ ਮਿਲ ਜਾਏ ਨਾ ਚਚਾਨਨ ਮਜ਼ਾਉਂਦੀ ਹੈ।
ਅੱਛਾ ਜੀ।
ਹਾਂ ਤੇ ਸਾਡੇ ਉੱਧਰ ਜਿਹੜ ਮਿਲਦੀ ਹੈ ਤੇ ਉਹ ਤੁਹਾਨੂੰ ਪਤਾ ਦੁ ਪਰੇਦੇ ਪੇਰੇ ਉਹਈ ਸਾ ਚੋਦਾ।
ਹਮ ਹਮ ਹਮ।
ਰ।
ਬਹੁ ਨ
ਹਾਂ ਬਸ ਵਧਆ ਦੇੱ ਜਾਏਗਾ ਕਰਨਾ ਕੇ ਨਹੀਂ।
ਲਾਣਾ ਬੇਗਾ ਨੀ ਲਗੇ ਗਾ ਨਾ
ਤੇ ਫਿਰ ਆ ਜਾਣਾ ਬਾਅਦ ਚ ਜਦੋਂ ਆਉਣਾ ਨਾ ਹਫ਼ਤੇ ਦਾ ਹਫ਼ਤਾ ਤੇ ਤੁਸੀਂ ਰਹਿ ਲੈਣਾ।
ਉਹ ਵੀ ਕਹਿੰਦੇ ਵਿੱਚ ਕੋਈ ਨੀ ਲਾਏ ਨਾ ਵਿੱਚ ਕੋਈ ਨੀ ਇ ਹੋਇਆ ਸ
ਹਮ
ਰਾਤੀ ਮ ਗੱਲ ਛੇੜੀ ਸੀ
ਨਹੀਂ ਰਾਤੀ ਤੇ ਕੋਈ ਗੱਲ ਨਹੀ ਛੇੜੀ ਮੈਂ
ਆਹ ਹਾਂ
ਪਟਹਿਰੇ ਪੂਰੇ ਦੇ ਬੈਠੇ ਹੀ
ਹਮ ਹਮ
ਹਮ ਹਾ
ਆਏ ਸੀ ਫਿਰ ਦਿਲਪ੍ਰੀਤ ਹੋਣਾ ਦਾ ਫ਼ੋਨ
ਆਇਆ ਸੀ ਨਾ
ਨਾਸਤੇ ਵਿੱਚ
ਨਾ ਹੁਣ ਨੀ ਆਇਆ ਰਾਤੀ ਆਇਆ
ਅੱਛਾ ਤੇ ਵੱਡੀ ਮੰਮੀ ਨਾਂ ਦਾ
ਨਾ ਕੋਈ ਨੀ ਆਇਆ
ਹਮ ਆਣਾ ਵਿ ਨੀ ਹਾਂ
ਮਤਲਬ ਪਤਾ ਕੀ ਹੁੰਦਾ ਘਰ ਦੇ ਕੋਲ ਜਿਹੜੇ ਹੈਗੇ ਨੇ ਉਹ ਨੀ ਕਰਨਗੇ ਤੇ ਦੂਰ ਦੇ ਕਿੱਥੇ ਕਰਨਗੇ
ਸਹੀ ਗੱਲ ਹੈ।
ਹਮ
ਹਮ
ਹਮ ਬਹੁਤ ਵਧੀਆ
ਨਾ ਵਧੀਆ ਹ
ਹਮ
ਹਮ ਹਮ
ਹੈਂ
ਹਾਓ ਮਸਤ ਮਸਤ ਪੈਟੀਜ਼ ਆ ਜਾ ਖਾ ਲੋ ਭਾਈ ਆਏ ਅੱ ਦੁਧਾਂ ਦੀਆਂ ਮਿਲਦੀਆਂ ਉਹਨੇ
ਐਥੇ ਤਾਂ ਗੰਦ ਹੀ ਨਿਰਾ
ਮਨਦਾ ਨੀ, ਮੈਂ ਪੈਟੀਸ ਲਗਾ ਲਿਆ ਚਟਨੀ ਨਜ਼ਰ ਆ ਗਈ।
ਬਸ ਬਹੁਤ, ਯਾਰ ਫਿਰ ਇਹ ਗਲਾ ਗੁਲਾ ਖ਼ਰਾਬ ਹੋਇਆ।
ਹੋਰ ਰਾਤੀ ਏਨਾ ਖੰਘਦਾ ਪਿਆ ਸੀਂ ਨਾ ਇੰਨੀ ਚਿਪਸ ਖਾਏ ਦੇ ਨਾ ਰਸਤੇ ਚ ਏਨੇ
ਤਾਂ ਤੇ ਲੈ ਕੇ ਨੀ ਦਿੰਦਾ ਉਹਨਾਂ ਨੂੰ, ਤਾਂ ਹੀ ਨੀ ਲੇਕੇ ਦਿੰਦਾ ਨਮਕੀਨ ਤੇ ਉਹ ਰੱਖ ਗਏ ਤੇ,
ਮੈਂ ਸ਼ਾਇਦ ਰੱਖੀ ਹੈ ਵੇਖ ਲੋ ਸ਼ਾਇਦ ਰੱਖੀ ਹੈ।
ਲੈਣ ਗਏ ਨੇ
ਨਹੀਂ ਮੈਂ ਚੁੱਕੀ ਸੀ ਨਮਕੀਨ ਤੇ ਹਾਂ। ਉਹ ਮੰਗ ਰਿਹਾ ਸੀ ਮੈਂ,
ਹੂੰ, ਅੱਗੇ ਬੈਠੇ ਰਿਹਾ,
ਹੂੰ ਹੂੰ, ਫਰੀਜ਼ ਪਰੀ ਸੁੱਤਾ ਹੋਇਆ ਸੀ।
ਅੱਛਾ
ਹੂੰ ਜਿਹੜਾ ਗਾਣਾ ਬੰਦ ਹੁੰਦਾ ਗਾਣਾ ਗਾਣਾ,
ਗਾਣਾ ਬੰਦ ਹੋ ਗਿਆ ਹੋਣਾ,
ਉਹ ਦਿਲਜੀਤ ਦੇ,
ਅੱਛਾ,
ਜਿਹੜਾ ਵੀ ਗਾਣਾ ਚੱਲਦਾ ਪਿਆ ਸੀ ਨਾ, ਤੇ ਸਰੀ ਲਾਵੇ, ਸਰੀ ਲਏ ਸਰੀ ਹਿਲਾਈ ਜਾਏ ਨਹੀਂ ਨੱਚੀ ਜਾਂਦੇ ਸੀ ਸਾਰੇ
ਅੱਛਾ ਜੀ
ਬੜਾ ਤੇਜ਼ ਚ ਹੁਣ ਇਹਨੂੰ ਚਟਨੀ ਨਜ਼ਰ ਆਣੀ ਨਾ। ਇਨੇ ਬੈਂਡ ਵਜਾ ਦੇਣਾ ਹੂੰ
ਚਟਨੀ ਕਹਿ ਚ ਬਾਈ ਹੋਣੀ ਉਹਦੇ ਨਾਲ,
ਹੂੰ ਨਹੀਂ ਸਾਡੇ ਘਰੋ ਲੈ ਗਿਆ ਐ ਨਾ ਕਿਸਾਨ ਦਾ ਪਿਛਕੂ, ਹੂੰ।
ਹੂੰ, ਲੜਦਾ ਪੂਰਾ ਦਿਨ ਲੜਦਾ
ਹੂੰ।
ਹੂੰ। ਗਾਨ ਆ ਬਜ਼ਾਰੀਏ। ਕਹਿੰਨਾ ਕੀ ਹੋ ਸਕਦਾ।
ਆਹ। ਟੈਸ਼ਨ ਨਾ ਲੈਣਾ ਹੁਣ ਉਸ ਚੀਜ਼ ਦੀ ਬਲਜੀ ਦੀ ਜਿਹੜੇ ਉੱਧਰ ਨੇ
ਆਹ ਬਰੇ ਉਡਨ ਜਾ
ਹੂੰ।
ਜਿਹੜਾ ਯਾਰ ਜਿਹਦਾ ਕਰਮਾਂ ਦਾ ਹੈਗਾ ਉਹਨੂੰ ਮਿਲਣਾ ਹੂੰ ਮੈਨ ਗੱਲ ਹੈ ਉਹ ਕੋਈ ਪਤਾ ਕੀ ਉਹਨਾ ਨੂੰ ਗੱਲ ਆ ਗਈ ਐ। ਹਾਲਾਂਕਿ ਮੈਂ ਕਹੀ ਹੈ ਜਾਂ ਨਹੀਂ ਕਹੀ ਬਾਈ ਫੇਰ ਡੁੱਬ ਜੇਗਾ ਚਲਾ ਲਏਗਾ। ਓਦੇ ਕਾਰਨ ਲੱਗੇ ਪੈਨ ਪੂਰਾ ਦਬਾ ਕੇ ਯਾਰ ਤੇ ਇਹ ਤੇ ਬਚਾਲਣਗੇ ਕਿਉਂਕਿ ਮਸ਼ੀਨ ਤੇ ਆ ਬਿੰਗ ਆਪ ਸਭ ਕੁਝ ਕਰਨਾ ਪੈਣਾ ਏ
ਅਸੀਂ ਕਦੋਂ ਗ ਡੁੱਬ ਡੁੱਬਣ ਦੀ ਗੱਲ ਅਸੀਂ ਕੀਤੀ ਨੀ।
ਕੀਤੀ ਨੀ ਮੈਂ ਤੇ ਉਹੀ ਗੱਲ ਕੀਤੀ ਆ ਬਈ ਆ ਹੁਣ ਲੋਸ ਹੋ ਗਿਆ ਅਗਲੀ ਵਾਰ ਗਿਆ ਤੇ ਮੈਂ ਕਿੱਥੇ ਜਾਵਾਂ
ਐ ਗੱਲ ਹੋਈ ਏ।
ਗੱਲ ਕੀਤੀ ਨਾ ਮੈ
ਹੂੰ, ਮੇ ਹੁੰ
ਹੂੰ,
ਠੀਕ ਐ ਲੱਗੇ ਰਹਿਣ ਵਧੀਆ।
ਹੂੰ।
ਸਾਡੇ ਵੱਲਣਾ ਤੱਕਣ ਨਹੀਂ ਤੇ ਸਾਡੀ ਫੈਕਟਰੀ ਤੱਕਦੇ ਸੀ।
ਹੂੰ।
ਹੂੰ।
ਮ ਤੇ ਆਪਣੇ ਮੱਸਤ ਰਹਿਣ ਜੇਹੀੱਲ ਆਪਣੇ ਮ ਰਹਿਣਗੇ ਵਧੀਆ ਨਾ ਬਾਕੀ ਚੋਰ ਦੀ ਦਾੜੀ ਮੇ ਤਿੰਨਕਾ ਹੈਈ ਏ ਦੇਖਦੇ ਰਹਿੰਦੇ ਸਾਡੇ ਉਹਦੇ ਵਿੱਚ ਅੱਛੇ ਤਾਂ ਨਹੀਂ ਹੈ ਗ ਯੇ ਵੋ। ਡਕਾਣਾ ਡਮਕਾਉਣਾ ਡਮਣਾ ਵੇਖਦੇ ਰਹਿੰਦੇ ਨਾ ਹ ਹਮ ਮ ਹੋਰ ਹਮ ਹਮ ਅੰਦਰ ਹਨੇਰਾ ਹੈਗਾ ਮੈਂ ਕਿਹਾ ਚਲ ਮਾਲ ਪੈਕ ਕਰਨਾ ਉਹ ਹਨੇਰਾ ਹੈਗਾ ਕੋਈ ਨਜ਼ਰ ਹੀ ਨਹੀਂ ਆਯਾ ਕੀ ਬੋਲਦਾ ਹੋਰ
ਹੋਰ ਹਮ ਮ ਜੀਜਾ ਕਦੋਂ ਆਉਣਗੇ
ਮੈਂ ਤੇ ਆਪਣੇ ਆਰਾਮ ਨਾਲ ਆਣਾ ਚੱਲ ਠੀਕ ਆ ਫੇਰ ਹੈ ਠੀਕ ਦਾਦਾ